ਹੈਲੋ।
ਹੈਲੋ ਹਾਂਜੀ।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
ਹਾਂਜੀ।
ਹੋਰ ਸੁਨਾਓ ਕੀ ਹਾਲ ਚਾਲ ਐ?
ਮੇਰੇ ਹਾਲ ਚਾਲ ਅੱਛੇ ਹੈਂ। ਵਧੀਆ।
ਹੂੰ।
ਤੁਸੀ ਸੁਨਾਓ ਅਪਨਾ। ਮੈਂ ਚਨੇ ਰੱਖਣ ਲੱਗੀ ਸੀਗੀ ਜਦ ਕਾਲੇ ਚਨੇ ਅੱਜ ਸ਼ਨੀਵਾਰ ਐਨਾ। ਫੇਰ ਕਾਲੇ ਚਨੇ ਬਨਾਨ ਲਗੇ ਅੱਜ ਅਸੀ ਓ ਰੱਖਣ ਲਗੀ ਸੀ। ਓ ਬੋਇਲ ਕਰਨੇ, ਹਾਂ। ਦਪੈਰ ਦੀ ਰੋਟੀ ਤੇਆਰ ਸਈ ਮੇ।
ਹੂੰ, ਅਸੀ ਵੀ ਆਈਏ ਖਾਨ।
ਹੂੰ ਆ ਜਓ, ਤੁਸੀ ਵੀ ਆ ਜਓ ਕਦੀ ਯਾਰ ਵੈਸੇ ਵੀ ਸਾਡੇ ਘਰ ਕੋਈ ਇਤਨਾ ਕੋਈ ਪਰੋਨਾ ਆਏਗਾ ਈ ਆਏਗਾ। ਲੱਗ ਈ ਰੇਆ ਸਾਨੂੰ। ਤੁਸੀ ਆ ਜੋ।
ਅੱਛਾ, ਅੱਛਾ, ਅੱਛਾ, ਅੱਛਾ ਕੋਈ ਨੀ ਆਨੇ ਆਂ। ਹਲੇੇ ਅਸੀ ਅਪਨੇ ਘਰ ਰੋਟੀ ਖਵਾ ਲੀਏ ਸਾਰੇਆਂ ਨੂੰ ਫੇਰ ਆਨੇ ਆਂ।
ਹੂੰ।
ਹੂੰ।
ਹੋਰ ਸੁਨਾਓ ਕਿੱਦਾਂ ਯਾਦ ਕੀਤਾ ਅੱਜ ਤੁਸੀ ਸਾਨੂੰ?
ਬਸ ਏਦਾਂ ਈ ਵੇਲੇ ਬੈਠੇ ਸੀਗੇ ਮੈਂ ਕੇਆ ਚਲੋ ਕੋਲ ਕਰ ਲੀਏ ਟਾਈਮ ਪਾਸ ਹੋ ਜੇਗਾ।
ਖਾਣਾ ਬਨਾ ਲਿਆ?
ਹੋਰ ਅ ਸਬਜੀ ਤਾਂ ਸਾਡੇ ਘਰ ਸਵੇਰੇ ਹੀ ਬਣ ਜਾਂਦੀ ਏ ਕਿਉਂਕਿ ਏਨਾਂ ਨੇ ਟਿਫਨ ਲੈ ਕੇ ਕੇ ਜਾਣਾ ਹੁੰਦਾ ਐ ਸਵੇਰੇ ਦੁਕਾਨ ਤੇ। ਤੇ ਫਿਰ ਹੁਨ ਏਨਾਂ ਨੂੰ ਤਾਂ ਟਿਫਨ ਪੈਕ ਕਰਕੇ ਦੇ ਦੀ ਦਾ ਅਸੀ ਤੇ ਹੁਨ ਸਾਡੇ ਲਈ ਰੋਟ ਟੀ ਬਨਨੀ ਹੈਗੀ। ਫੁਲਕੇ ਲਾਨੇ ਆ ਬਸ। ਤੇ ਨਿਆਣੇਆਂ ਨੂੰ ਖਵਾਉਣੀ ਐ। ਓ ਸਾਰੇ ਤੋਂ ਵੱਡਾ ਔਖਾ ਕੰਮ ਹੁੰਦਾ ਨਾਨੇ ਨਿਆਣੇਆਂ ਨੂੰ ਰੋਟੀ ਖਵਾਉਣੀ।
ਨਿਆਣੇਆਂ ਦੇ ਅੱਗੇ ਰੱਖਦੇਆ ਕਰੋ ਰੋਟੀ ਤੇ ਓਨਨੂੰ ਕੋ ਖਾ ਬਈ। ਅਪਨੇ ਆਪ। ਫੇਰ ਅਪਣੇ ਆਪ ਬਚੇ ਹੌਲੀ ਹੌਲੀ ਆਦਤ ਬਣ ਜਏਗੀ।
ਨਈ ਖਾਂਦ ਬੜਾ ਤੰਗ ਕਰਦੇ ਹੈਗੇ। ਰੋਟੀ ਖਾਣ ਵੇਲੇ ਤਾਂ ਬੜਾ ਤੰਗ, ਮੇਰਾ ਛੋਟੇ ਆਲਾ ਤਾਂ ਬੜਾ ਈ ਤੰਗ ਕਰਦਾ ਐ। ਦੋ ਤਿੰਨ ਦਿਨ ਹੋਗੇ ਨੇ, ਬੜਾ ਤੰਗ ਕਰਦਾ ਐ।
ਸਾਲ ਦਾ ਹੋ ਗੇਆ ਐ। ਹੋਰ ਦੋ ਤਿੰਨ ਸਾਲ ਤੰਗ ਕਰਲੇ ਫੇਰ ਸਕੂਲ ਜਾਏਗਾ ਆਪੇ ਈ ਖਾਣਾ ਵੀ ਸਿੱਖ ਜਏਗਾ।
ਹਾਂ, ਓ ਤਾ ਹੈ, ਓ ਤਾ ਹੈ। ਓ ਤਾ ਹੈ, ਹੋਰ ਸੁਨਾਓ।
ਓ ਹੁੰਦੀ ਐ ਡਿਊਟੀ। ਸੇਵਾ ਬੱਚੇਆਂ ਦੀ ਕਰਨੀ।
ਹੂੰ, ਓ ਤਾਂ ਹੈ, ਓ ਤਾਂ ਹੂੰ। ਓਈ ਘਰ ਬੈਠੇ ਅਸੀ ਬੋਰ ਹੁੰਦੇ ਰੈਂਦੇ। ਏਨਾਂ ਨੂੰ ਅਸੀ ਬਾਰ ਗਲੀ ਚ ਵੀ ਨੀ ਕੱਢ ਸਕਦੇ ਹੈਗੇ। ਬਾਰ ਏਨੇ ਕੁੱਤੇ ਈ ਬੜੇ ਹੈਗੇ ਨੇ ਗਲੀ ਦੇ ਵਿੱਚ ਡਰ ਲੱਗਦਾ ਐ ਅੱਜ ਲ ਓਦਾਂ ਈ ਖਬ ਖ਼ਬਰਾਂ ਇਏਨੀਆਂ ਆਂਦੀਆਂ ਹੈਗੀਆਂ ਵੈ। ਕਿਤੇ ਕਿਤੋਂ ਕੋਈ ਖਬਰ ਆ ਜਾਂਦੀ ਕਿ ਕੁੱਤੇਆਂ ਨੇ ਨੋਚ ਨੋਚ ਕੇ ਖਾ ਲੇਆ ਕਦੀ ਕਿਤੋਂ। ਡਰ ਲੱਗਦਾ ਬਾਰ ਕੱਢਦੇਆਂ ਵੀ ਬੱਚੇਆਂ ਨੂੰ ਗਲੀ ਦੇ ਵਿੱਚ ਤਾਂ।
ਤੁਹਾਡੇ ਇੱਥੇ ਸਰਕਾਰੀ ਗੱਡੀਆਂ ਨਹੀਂ ਆਉਂਦੀਆਂ ਸਾਡੇ ਤੇ ਸਰਕਾਰੀ ਗੱਡੀਆਂ ਆਉਂਦੀਆਂ ਕੁੱਤੇ ਚੱਕ ਕੇ ਲੈ ਜਾਂਦੀਆਂ ਸਾਰੇ ਇਕੱਠੇ ਕਰਕੇ ਸਾਡੇ ਇੱਥੇ ਇੱਕ ਦੋ ਦੇ ਕੱਟਿਆ ਕੰਪਲੇਨ ਪਾਤੀ ਲੋਕਾਂ ਨੇ
ਅੱਛਾ
ਸਾਰਾ ਕੁੱਤਾ ਚੱਕ ਕੇ ਹੁਣ ਦੋ ਚਾਰ ਹੀ ਰਹਿ ਗਏ ਬਸ
ਹੂੰ ਸਾਡੇ ਇੱਥੇ ਨੀ ਸਾਡੇ ਇਥੇ ਪਹਿਲਾਂ ਨਹੀਂ ਸੀਗੇ ਸਾਲ ਦੋ ਸਾਲ ਪਹਿਲਾਂ ਬਿਲਕੁਲ ਕੁੱਤੇ ਨਹੀਂ ਸੀਗੇ ਇੱਥੇ ਨਾ ਕਿਉਂਕਿ ਇੰਨਾ ਇਹ ਸਾਡਾ ਵਾਲਾ ਪਾਸਾ ਨਾ ਇੰਨਾ ਡਿਵੈਲਪ ਨਹੀਂ ਹੋਇਆ ਦਾ ਥੋੜੇ, ਥੋੜੇ ਘਰ ਹੀ ਨੇ ਤੇ ਕੁੱਤੇ ਵੀ ਇੰਨੇ ਨਹੀਂ ਸੀਗੇ ਬਟ ਹੁਣ ਨਾ ਜਿਉ ਜਿਉ ਵੱਧਦਾ ਪਿਆ ਏਰੀਆ ਤੋਂ, ਤੋਂ ਫੇਰ ਕੁੱਤੇ ਵੀ ਇੰਨੇ ਸਾਰੇ ਹੁੰਦੇ ਕਿਉਂਕਿ
ਹੋ ਗਿਐ ਨਾ ਲੋਕੀ ਪਾਉਦੇ ਹਾਂ ਦੁੱਧ ਰੋਟੀ ਪਾਤੀ ਕੁਛ ਨਾ ਕੁਛ ਕੋਈ ਨਾ ਕੋਈ ਪਾ ਦਿੰਦਾ ਫਿਰ ਤਾਂ ਫੇਰ ਆਉਂਦੇ ਆ
ਫੇਰ ਬੜੇ ਸਾਰੇ ਕੁੱਠੇ ਕੱਠੇ ਹੋਏ ਦੇ ਨੇ ਡਰ ਲੱਗਦਾ ਹੈ ਕਲ ਵੀ ਅਹ ਭਾਬੀ ਜੀ ਦੀ ਕੁੜੀ ਬਾਹਰ ਚੱਲੀ ਸੀਗੀ ਤੇ ਕਹਿੰਦੇ ਉੱਧਰੋਂ ਵੀ ਕੁੱਤਾ ਆ ਗਿਆ ਤੇ ਉੱਧਰੋਂ ਵੀ ਕੁੱਤਾ ਮੈਂ ਨੱਠਦੀ ਆਈ ਫਿਰ ਉਹਨੂੰ ਸਮਝਾਇਆ ਅਸੀ ਕਿ ਤੂੰ ਨੱਠਣਾ ਨਹੀਂ ਹੈਗਾ ਫੇਰ ਏਦਾਂ ਜਲ ਜ਼ਿਆਦਾ ਪਿੱਛੇ ਪੈ ਜਾਂਦੇ ਹੈਗੇ ਆ ਹਾਂ ਹਾਂ ਮੈਂ ਕਿਹਾ ਤੂੰ ਆਰਾਮ ਨਾਲ ਹਾਂ ਆਰਾਮ ਨਾਲ ਆ ਜਾਇਆ ਕਰ ਅਗਰ ਤੈਨੂੰ ਪਤਾ ਹੋਏ ਨਾ ਕਿ ਕੁੱਤੇ ਹੈਗੇ ਇੱਧਰ ਉੱਧਰ ਤੇ ਫੇਰ ਤੂੰ ਜਾਇਆ ਹੀ ਨਾ ਕਰ ਕਿਉਂਕਿ ਅੱਜ ਕੱਲ ਭਰੋਸਾ ਨੀ ਇੱਕ ਤਾਂ ਗਰਮੀ ਹੈਗੀ ਵੈਸੇ ਈ ਹਲਕਾਏ ਹੁੰਦੇ ਹੈਗੇ ਏ ਤਾਂ ਹਾਂ ਤੇ ਫਿਰ ਡਰ ਹੀ ਲੱਗਦਾ ਹੈਗਾ ਇਨਾ ਤੋਂ ਨਾ ਸਾਨੂੰ ਆਪ ਬੜਾ ਡਰ ਲੱਗਦਾ ਉਹ ਤਾਂ ਫੇਰ ਬੱਚੇ ਹੈਗੇ ਆ
ਇਥੇ ਵੀ ਬਹੁਤ ਇਕੱਠੇ ਹੋ ਗਏ ਸੀ ਸਾਡੇ ਏਰੀਏ ਚ ਕੁੱਤੇ ਤਾਂ ਜੇ ਉਹ ਵਿੱਚ ਕੋਈ ਬਾਈਕ ਲੰਗਣੀ ਕੋਈ ਐਕਟੀਵਾ ਲੰਗਣੀ ਉਹਨਤਪਿੱਛੇ ਦੌੜਨਾ ਲੱਤਾਂ ਨੂੰ ਪੈਣਾ ਇੱਕ ਵਾਰ ਮੇਰੀ ਬੇਟੀ ਜਾ ਰਹੀ ਸੀ ਬਜਾਰ ਉਹਦੀ ਲਤ ਨੂੰ ਪੈਣ ਲੱਗਾ ਛੋਟੀ ਵਾਲੀ ਦੇ ਤੇ ਇਹ ਡਰ ਗਈ ਇੱਕ ਦਮ ਆਕੇ ਤੇਜ਼ ਚਲਾਈ ਨਿਕਲੀ ਉੱਥੋਂ
ਹੂੰ
ਸੋ ਕੱਟਦੇ ਨਹੀਂ ਹੈ ਪੈਂਦੇ ਆ ਮਗਰ ਪੈਂਦੇ ਆ ਫਿਰ ਇੱਦਾਂ ਲੱਗਦਾ ਸਾਨੂੰ ਕੱਟ ਲੈਣਾ ਲੱਤ ਨੂੰ ਫੜਨ ਲੱਗਦੇ ਆਂ ਤੇ ਹਾਂ ਕੋਈ ਪਤਾ ਵੀ ਇਹਨਾਂ ਦਾ ਭਰੋਸਾ ਨਹੀਂ ਨਾ ਹੁੰਦਾ ਕੱਟ ਵੀ ਲੈਂਦੇ ਆ
ਤੇ, ਹੂੰ ਸਹੀ ਵਿੱਚ ਅਸੀਂ ਵੀ ਸਾਨੂੰ ਵੀ ਬੜਾ ਔਖਾ ਹੁੰਦਾ ਹੈਗਾ ਵਾ ਅਸੀਂ ਜੇ ਕਿਉਂਕਿ ਸਾਡੇ ਤਾਂ ਇੱਥੇ ਡਾ ਡਾਕਟਰ ਵੀ ਰਾਤ ਨੂੰ ਹੀ ਮਿਲਦੇ ਹੈਗੇ ਆ ਸਵੇਰੇ ਮਿਲਦੇ ਹੀ ਨੀ ਫਿਰ ਹੋਸਪਿਟਲ ਜਾਣਾ ਪੈਂਦਾ ਹੈਗਾ ਆ ਹੋਸਪਿਟਲ ਸਾਰੇ ਦੂਰ, ਦੂਰ ਹੈਗੇ ਨੇ ਤੇ ਫੇਰ ਇਹੀ ਇਹਨਾਂ ਨੂੰ ਜੇ ਅਗਰ ਰਾਤੀ ਲੈ ਕੇ ਜਾਈਏ ਕਦੀ ਚਲੇ ਜਾਈਏ ਸਕੂਟਰੀ ਤੇ ਚਲੇ ਜਾਈਏ ਜਾਂ ਬਾਈਕ ਤੇ ਚਲੇ ਜਾਈਏ ਆਉਂਦੇਆ ਨੂੰ ਗਿਆਰਾਂ ਸਾਢੇ ਗਿਆਰਾਂ ਵੈਸੇ ਹੀ ਵੱਜ ਜਾਂਦੇ ਕਿਉਂਕਿ ਬਹਿੰਦਾ ਹੀ ਨੌ ਵਜੇ ਆ ਡਾਕਟਰ ਤੇ ਪੇਸ਼ੈਂਟ ਵੀ ਬੜੇ ਸਾਰੇ ਹੁੰਦੇ ਨੇ ਤੇ ਆਉਂਦੇ ਰਸਤੇ ਵਿੱਚ ਵੀ ਸਾਨੂੰ ਕਈ ਵਾਰੀ ਪਏ ਫੇਰ ਹੁਣ ਅਸੀਂ ਕਾਰ ਹੀ ਲੈ ਕੇ ਜਾਂਦੇ ਹਾਂ ਕਾਰ ਦੇ ਪਿੱਛੇ ਜਿੰਨਾ ਮਰਜ਼ੀ ਦੌੜੀ ਜਾਓ ਸਾਨੂੰ ਨੀਂ ਕੋਈ ਫਰਕ ਪੈਂਦਾ ਫੇਰ
ਹਾਂ ਇਹ ਹੈ ਗੱਡੀਆਂ ਚ ਤਾਂ ਫਿਰ ਚਲੋ ਸੇਫਟੀ ਰਹਿੰਦੀ ਹੈ
ਹਾਂ ਸਕੂਟਰੀ ਤੇ ਅਸੀਂ ਦੋ ਤਿੰਨ ਵਾਰੀ ਗਏ ਹ ਨਾ ਤੇ ਪਿ ਪਿਛੇ ਪੈ ਗਏ, ਫੇਰ ਬੱਚੇ ਨਾਲ ਹੁੰਦੇ ਫੇਰ ਜਾਦਾ ਡਰ ਲੱਗਦਾ। ਹੈਂਡਲ-ਹੂਡਲ ਦਾ ਈ ਨਾ ਤੇਜ ਕਰਦੇ, ਹੈਂਡਲ-ਹੂਡਲ ਲਈ ਨਾ ਹੇਲ ਜਾਏ। ਸਕੂਟਰੀ ਸਕਿੱਪ ਕਰ ਜਾਂਦੀ ਹੈਗੀ ਐ, ਤਾਂ ਵੀ ਫੇਰ ਲੱਗ-ਲੁੱਗ ਸਕਦੀ ਹੈਗੀ ਏ ਨਾ।
ਤਾਂ ਫੇਰ ਏਨਾ ਨੇਤਾਂ ਬੜਾ ਪਰੇਸ਼ਾਨ ਕੀਤਾ ਹੋਇਆ ਹੈਗਾ, ਕੁਤੇਆਂ ਨੇ-
ਸਾਡੇ ਤੁਸੀ ਚਲੋ ਗਲੀ 'ਚ ਕਿ ਜਦੋਂ ਮੇਰੇ ਬੱਚੇ ਛੋਟੇ- ਛੋਟੇ ਸੀ, ਸਵੇਰ ਦਾ ਟੈਮ ਸੀ ਬੱਚਿਆਂ ਨੇ ਸਕੂਲ- ਸਕੂਲ ਜਾਣਾ ਸੀ- ਮੈਂ ਓਨਾ ਨੂੰ ਰੈਡੀ ਕਰਦੀ ਵੀ ਸੀ। ਬੇਟੇ ਆਪਣੇ ਨੂੰ ਰੈਡੀ ਕਰਦੀ ਸੀ। ਸਰਦੀਆਂ ਸੀ ਬਾਰ, ਲੋਬੀ 'ਚ ਬੈਹ ਕੇ ਰੈਡੀ ਕਰਦੀ ਪਈ ਸੀ। ਛੋਟਾ ਡੋਗੀ ਆਯਾ, ਮੈਨੂੰ ਕੱਟ ਕੇ ਚਲਾ ਗੇਆ। ਕੱਟ ਕੇ ਚਲਾ ਗੇਆ- ਤੇ ਮੈ ਕੇਯਾ ਚੱਲ ਬਾਰ ਗੇਟ ਮੋਹਰੇ ਲੋਬੀ 'ਚ ਬੈਠੇ- ਵੇੜੇ 'ਚ ਬੈਠੇ ਤੇ- ਕੱਟ ਤਾ ਤੇ ਨਈਂ ਗਰਮੀਆਂ ਨਈ ਸੀ ਸਰਦੀਆਂ ਨਈਂ ਸੀ, ਗਰਮੀਆਂ ਈ ਸੀ, ਹਾਂ- ਤੇ ਸਵੇਰ ਦਾ- ਟੈਮ ਸੀ ਤੇ ਚੱਲ ਧੁੱਪ ਹੈਨੀ ਸੀ, ਤੇ ਓ ਬੇਟਾ ਮੇਰਾ ਤੰਗ ਬੜਾ ਕਰਦਾ ਸੀ। ਤੇ ਓਨੂੰ ਬਾਰ ਮੈ ਕੰਘੀ ਕਰਦੀ ਵੀਈ ਸੀ, ਫੜ- ਫੜ ਕੇ ਤੇ ਓ ਇਕਦਮ ਮੇਰੇ- ਆਯਾ-ਆਯਾ ਤੇ ਕੱਟ ਕੇ ਚਲਾ ਗਯਾ ਤੇ ਮੈ- ਧਿਆਨ ਨਈ ਦਿੱਤਾ, ਮੈ ਓਦੋ ਕੈਤਾ ਏਦੇ ਪਾਪਾ ਸੀਗੇ ਕੋਲ, ਮੈ ਕੇਯਾ ਮੈਨੂੰ ਲਗਦੈ ਕੁੱਤਾ ਮੇਨੂੰ ਕੱਟ ਕੇ ਚਲਾ ਗਯਾ।
ਹੂੰ।
ਕਿਸੇ ਨੇ ਧਿਆਨ ਨੀ ਦਿਤਾ, ਜੈਨਡਸ ਧਿਆਨ ਨੀ ਕਰਦੇ, ਧਿਆਨ ਨੀ ਕੀਤਾ ਤੇ ਮੈ ਵੀ- ਫੇਰ ਬੱਚੇਆਂ ਨੂੰ ਤਿਆਰ-ਤੀਯੂਰ ਕਰਨ ਲਗ ਗਈ, ਕਰਨ ਲੱਗ ਗਈ ਗਲ- ਕਰਦੇ-ਕਰਦੇ ਨਾਂ ਤੇ ਬੱਚਿਆਂ ਨੂੰ ਤੇ ਭੇਜਤਾ ਸਕੂਲ, ਮਗਰੋ ਮੇਨੂੰ ਪਤਾ ਨੀਂ ਕੁਛ ਹੋਣ ਲਗਾ- ਮੈ ਫੇਰ ਕੇਯਾ ਮੇਨੂੰ ਨਾ ਕੁਛ ਹੁੰਦਾ ਪੇਆ।
ਘਬਰਾਟ ਹੋਣੀ ਸ਼ੁਰੂ ਹੋ ਗਈ ਹੋਣੀ ਐਨਾ, ਹੂੰ।
ਹੁੰਦਾ ਪੇਆ, ਕੈਂਦੇ ਕੀ ਹੁੰਦਾ ਪੇਆ? ਮੈਂ ਕਿੰਨੀ ਦੇਰ ਦੀ ਕਯੀ ਜਾਂਨੀ ਆਂ, ਮੈਨੂੰ ਕੁੱਟਾ ਕ ਕੁੱਤਾ ਕੱਟ ਗੇਆ, ਕੁੱਤਾ ਕੱਟ ਗੇਆ ਕੋਈ ਸੁਣਦਾ ਈਨੀ ਪੇਯਾ, ਧਿਆਨ ਈ ਨੀ- ਕਿਸੇ ਦਾ ਮੇਰੀ ਵੱਲ, ਮੈ ਖਿਝ ਗਈ।
ਹੂੰ।
ਤੇ ਫੇਰ ਦੇਖੇਆ ਮੇਰੇ ਮੂੰਹ 'ਚ ਹੋਲੀ- ਹੋਲੀ ਨਾ ਝੱਗ ਜੀ ਨਿਕਲਣ ਲਗ ਗਈ। ਫੇਰ ਡਰ ਗਏ, ਫੇਰ- ਏਨਾ ਨੂੰ ਯਾਦ ਆਯਾ ਹਾਂ, ਇਥੇ ਏਕ ਹੈ। ਪਿੰਡ ਤੇ ਓਦੇ 'ਚ ਨਾ, ਓ ਸਿਆਣਾ ਫਾਂਡਾ ਕਰਦੈ। ਤੇ- ਫੇਰ ਮੈਨੂੰ ਫਟਾਫਟ ਲੈ ਕੇ ਗਏ ਓਦੇ ਕੋਲ, ਤੇ ਓਨੇ- ਦੇਖਿਆ ਕੈਂਦਾ ਹਾਂ, ਏਤੇ ਬੋਤ ਜਾਦਾ ਅਸਰ ਹੋਏ ਹੁੰਦਾ ਪੇਯਾ, ਏਨਾ ਨੂੰ- ਤੇ ਫਿਰ ਓਨੇ ਕੀ ਕੀਤਾ, ਫਾਂਡਾ ਕੀਤਾ ਫੰਡਾ ਮਿੱਟੀ ਦਾ ਈ-
ਹੇਹੇ।
ਗਿੱਲੀ ਕੀਤੀ, ਓ ਲੱਤ ਤੇ ਰੱਖ ਕੇ ਨਾ ਫਾਂਡਾ ਕੀਤਾ। ਜਦੋ ਓਨੇ ਫਾਂਡਾ ਕੀਤਾ ਨਾ, ਤੇ ਓ ਕੁੱਤੇ ਦੀਆ ਜੇੜੀਆਂ ਲੂਈਆਂ ਨੀਂ ਹੁੰਦੀਆ-
ਹਾਂਜੀ-ਹਾਂਜੀ।
ਓਨਾ ਓਦੇ ਉੱਤੇ ਆ ਗਈ, ਮਿੱਟੀ ਦੇ ਉੱਤੇ ਲਗ ਗਈ ਆ ਕੇ ਲੂਈ। ਭਾਂਡਾ ਕਰਨ ਦੇ ਨਾਲ ਹਾਂ-ਹਾਂ, ਓ ਫੇਰ ਉਹ ਫੇਰ ਮੈਨੂੰ ਉਹ ਫਾਂਡਾ ਕਰਨ ਤੋ ਬਾਦ ਨਾ ਥੋੜ੍ਹਾ ਮੇਰਾ ਠੀਕ ਹੋਣਾ ਸ਼ੁਰੂ ਹੋ ਗਿਆ। ਤੇ ਫਿਰ ਉਹ ਕਹਿਦਾ ਕਹਿਦਾ ਇਹਨਾਂ ਨੂੰ ਬੋਤ ਜਾਦਾ ਮਤਲਬ ਟੈਮ ਹੋ ਗਿਆ ਹਨਾ ਕੱਟਿਆਂ ਨੂੰ। ਤੁਸੀ ਟਾਈਮ ਤਾਂ ਆ ਗਏ ਨਈ ਤਾਂ ਜ ਥੋੜ੍ਹੀ ਲੇਟ ਹੋ ਜਾਦੀ ਤਾਂ ਮੁਸ਼ਕਿਲ ਹੋ ਜਾਦੀ। ਮੈ ਕਿਆ ਮੈ ਕਿਆ ਇੰਨਾ ਨੂੰ ਬੰਦਿਆਂ ਨੂੰ ਧਿਆਨ ਨੀ ਹੁੰਦਾ। ਮੈਂ ਕਈ ਜਾਨੀ ਆ ਮੈਨੂੰ ਕੁੱਤੇ ਨੇ ਕਟਿਆ ਕੁੱਤੇ ਨੇ ਕਟ ਤੇ ਅ ਧਿਆਨ ਨੀ ਦਿੰਦੇ।
ਫੇਰ ਕਹਿਦੇ ਨਈ ਏ ਚਲੋ ਫੇਰ ਵੀ ਤੁਸੀ ਟਾਈਮ ਨਾਲ ਆ ਗਏ ਹੋ ਬੋਤ ਜਾਦਾ ਹੋ ਗਿਆ ਸੀ। ਫੈਲ ਗਿਆ ਸੀ ਜੇਰ ਓਦਾ।
ਨੀ ਫਿਰ ਤੁਸੀਂ ਇੰਜੈਕਸ਼ਨ ਵਗੈਰਾ ਨੀ ਲਗਵਾਏ ਸੀ ਡਾਕਟਰ ਤੇ ਜੇੜੇ ਰੇਬੀਜ਼ ਤੇ ਲੱਗਦੇ ਹੈਗੇ।
ਉਹ ਜਾਦਾ ਕੰਮ ਟਾਈਮ ਹੋ ਗਿਆ ਸੀ ਨਾ। ਫੇਰ ਇੰਜੈਕਸ਼ਨ ਹੀ ਲਗਵਾਏ ਸੀ ਫੇਰ ਕਿਸੇ ਨੂੰ ਦੱਸਿਆ ਵੀ ਤੁਸੀਂ ਉੱਥੇ ਲੈ ਜੋ ਫਟਾਫਟ। ਉਨਾਂ ਨੇ ਫ ਮੈਂ ਲੂੰ ਹੀ ਕੱਢ ਦੇਣੀ ਆ ਅੰਦਰੋਂ ਇੰਜਕਸ਼ਨ ਨਾਲ ਥੋੜ੍ਹੀ ਨਿਕਲਣੀ ਨੀ ਹਜੇ ਤੰਗ ਕਰਨੀ ਨੀ ਜਾਦਾ। ਨਿਕਲ ਗਈਆਂ ਦੋ ਫੇਰ ਤਿੰਨ ਦਿਨ ਲਗਾਤਾਰ ਜਾਂਦੇ ਰਏ ਅਸੀਂ ਫਾਂਡਾ ਕਰਾਨ ਤੇ ਇੰਜੈਕਸ਼ਨਾਂ ਤੋਂ ਬੱਚ ਗਈ।
ਆ ਹੂੰ ਐ ਵੀ ਠੀਕ ਐ ਬ ਅੱਜ ਕੱਲ ਕਿੱਥੇ ਸਿਆਣੇ ਮਿਲਦੇ ਹੈਗੇ ਜੇੜੇ ਏਦਾ। ਫਾੰਡੇ ਫੁੰਡੇ ਕਰ ਦੇਨ।
ਸਾਲ ਖਿਆਲ ਚ ਅਠਾਰਾਂ-ਉੱਨੀ ਸਾਲ ਇਕ ਗੱਲ ਨੂੰ ਹੋ ਗੇ ਆ। ਅੱਜ ਕੱਲ ਤਾਂ ਕੋਈ ਪਤਾ ਨੀ, ਨੀ ਪਤਾ ਨੀ।
ਅੱਜ ਕੱਲ ਤਾਂ ਆ ਜਾ ਕੇ ਇ ਇੰਜੈਕਸ਼ਨ ਹੀ ਐ ਉਨਾਂ ਦੇ ਵੀ ਕਿੰਨੇ ਸਾਰੇ ਸਾਈਡ ਇਫੈਕਟ ਹੁੰਦੇ ਹੈਗੇ ਆ। ਕੀ ਪਤਾ ਸਾਡੀ ਬੋਡੀ ਤੇ ਕਿੱਦਾਂ ਰਿਐਕਟ ਕਰਦੇ ਐ ਕਿੱਦਾਂ ਨੀ ਕਰਦੇ ਹੈਗੇ ਹੂੰ।
ਪੇਟ ਤੇ ਲੱਗਦੇ ਆ ਨਾ।
ਅੱਛਾ।
ਪੇਟ ਚ ਲਗਦੇ ਐ, ਪੇਟ ਚ ਲਗਦੇ ਐ ਇਨਜੇ ਪੇਟ ਤੇ ਲਾਂਦੇ ਐ ਕੁੱਤਾ ਕੱਟ ਲੇ ਤੇ।
ਹੂੰ
ਸੋਨੂ ਓਖੇ ਵਪ ਕੁੱਤਿਆਂ ਤੋਂ ਡਰ ਲੱਗਦਾ ਪਰੇ ਹੀ ਰਇਦਾ।
ਹਾਂ ਸਾਨੂੰ ਆਪ ਮੈਨੂੰ ਆਪ ਬੜਾ ਡਰ ਲੱਗਦਾ ਹੈਗਾ ਏ।
ਹੂੰ
ਮੇਰੀ ਕੁੜੀ-ਮੇਰੀ ਕੁੜੀ ਕਹਿੰਦੀ ਹੈਗੀ ਐ ਮੰਮਾ ਮੈਂ ਵੀ ਛੋਟਾ ਜਿੰਨਾ ਕੁੱਤਾ ਲੈਣਾ ਹੈਗਾ ਮੈਂ ਕਿਆ ਨਈ ਰਹਿਣ ਦੇ। ਤੁਸੀਂ ਪੇਲਾਂ ਪਲ ਜੋ ਅਸੀਂ ਨੀ ਕੁੱਤੇ ਰੱਖਣੇ ਹੈਗੇ ਕਰ। ਉਨਾਂ ਦਾ ਖ਼ਰਚਾ ਬੜਾ ਕਿੱਥੇ ਹਾਂ।
ਖਰਚਾ ਵੋ ਦੋਨਾਂ ਨੂੰ ਦੋਨੋ ਟੈਮ ਲੈ ਕੇ ਜਾਣਾ। ਹੂੰ ਡਾਕਟਰ ਨੂ ਦਿਖਾਨਾ ਲੈ ਕੇ ਜਾਣਾ ਓਨਾ ਨੂ ਦੋ ਟੈਮ।
ਹੂੰ
ਹਾ ਰੇ ਜਿੱਦਾਂ ਬੱਚਾ ਪਾਲਦਾ ਏਦਾ ਰੋਜ਼ ਪਰਵਰਿਸ਼ ਕਰਨੀ ਪੈਂਦੀ ਐ।
ਹੂੰ
ਬੱਚਿਆਂ ਵਾਸਤੇ ਟਾਈਮ ਨੀ ਮਿਲ ਨਿਕਲਦਾ ਤੇ ਕੁੱਤੇ ਪਾਲ ਕੇ ਹੋਰ ਬਿਮਾਰੀ
ਐ ਤਾਂ ਹੈ। ਚਲੋ ਠੀਕ ਐ ਤੁਸੀਂ ਕਰ ਲੋ ਰੋਟੀ ਪਾਨੀ ਦਾ ਮੈਂ ਵੀ ਦੇਖਾ ਇਹਨਾਂ ਨੂੰ ਰੋਟੀ ਖਵਾਵਾਂ।
ਹੂੰ ਚਾ ਚਾਲੋ ਠੀਕ ਏ ਓ
ਚਲੋ ਠੀਕ ਐ ਸ ਸ਼੍ਰੀ ਕਾਲ ਜੀ।
ਸ਼ ਸ਼੍ਰੀ ਕਾਲ। ਮੈਂ ਵੀ